ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੋਰ ਦੱਸੋ ਕੀ ਕਰ ਰਹੇ ਹੋ ਬਸ ਵਧੀਆ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰੀਏ ਬੜੇ ਨ ਕਹ ਨੇ ਵੀਰ ਜੀ ਨੂੰ ਫੋਨ ਨ ਨਹੀਂ ਕੀਤਾ
ਹਾਂਜੀ ਹਾਂਜੀ ਹੋਰ ਦੱਸੋ ਹੋਰ ਘਰ ਸਭ ਵਧੀਆ ਨੇ
ਨਾਸ਼ਤਾ ਵਗੈਰਾ ਕਰ ਲਿਆ?
ਹਾਂਜੀ ਕਰ ਲਿਆ ਨਾਸ਼ਤਾ ਵਗੈਰਾ।
ਨਾਸ਼ਤੇ ਚ
ਅਸੀ
ਪਨੀਰ ਅੱਛਾ ਜੀ ਨਾਸ਼ਤੇ ' ਅਰੇ ਵਾਹ। ਜੜਾ ਬਣਾਉਂਦੇ ਨਾਸ਼ਤੇੇ ਪਨੀਰ
ਜਿਵੇਂ ਪੁਰਜੀ ਹੁੰਦੀ ਹੈ ਨਾ।
ਅੱਛਾ ਅੱਛਾ ਪੁਰਜੀ ਵਾਲਾ ਪਨੀਤ ਬਣਾਉਂਦੇ ਹੋ।
ਹਾਂਜੀ।
ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਚਲੋ ਵਧੀਆ ਹਾਂਜੀ ਅਸੀਂ ਕਰ ਲਿਆ। ਹ। ਸਾਡੇ ਬੱਚੇ ਆਏ ਨਾ ਰੈਡੀਮੇਡ ਮੰਗਦੇ ਨੇ ਅਸੀਂ ਫਿਰ ਰੈਡੀਮੇਡ- ਖਾਇਅ
ਚਲੋ ਵਧੀਆ ਫਿਰ ਤੇ ਹਾਂਜੀ ਹੋ ਹਾਂਜੀ ਸਹੀ ਗੱਲ ਹੋਰ ਦੱਸੋ?
ਵਧੀਆ ਛੁੱਟੀਆਂ 'ਚ ਘੁੰਮ ਆਏ?
ਹਾਂਜੀ ਘੁੰਮ ਆਏ ਸੀ।
ਕਿੱਥੇ ਘੁੰਮ ਕੇ ਆਏ?
ਅਸੀਂ ਵੋਟਰ ਪਾਰਕ ਗਏ ਸੀ ਪਹਿਲਾਂ ਤਾਂ। ਉਸ ਤੋਂ ਪਹਿਲਾਂ ਜਲੰਧਰ ਗਏ ਸੀ।
ਅੱਛਾ। ਅੱਛਾ ਅੱਛਾ ਅੱਛਾ ਅੱਛਾ ਚਲੋ ਵਧੀਆ ਘੁੰਮ ਕੇ ਆਏ ਹੋਰ ਬਸ ਸਭ ਵਧੀਆ ਮੈਂ ਕਿਹਾ ਚਲੋ ਬੈਠੇ ਦੇ ਆ ਤੁਹਾਨੂੰ ਫੋਨ ਕਰੀ ਏ
ਹਾਂਜੀ।
ਹਾਂਜੀ ਹਾਂਜੀ।
ਹਰ ਮੌਸਮ ਵਗੈਰਾ ਕਿੱਥੇ ਮੌਸਮ ਵਗੈਰਾ ਕਿੱਥੇ
ਮੌਸਮ ਬਹੁਤ ਅੱਛਾ ਹੋਇਆਦਾ ਮੌਸਮ ਬਹੁਤ ਵਧੀਆ ਹੋਇਆਦਾ। ਨਾ ਧੁੱਪ ਨਿਕਲ ਰਹੀ ਹੈ ਨਾ ਬਾਰਿਸ਼ ਆ ਰਹੀ ਹੈ ਮੌਸਮ ਬਹੁਤ ਅੱਛਾ ਹੋ ਰਿਹਾ ਸੁਹਾਨਾ ਮੌਸਮ ਹੋ ਰਿਹਾ।
ਹਾਂਜੀ। ਹਾਂਜੀ ਹਾਂਜੀ ਦਿਲ ਲੱਗਦਾ ਇਸ ਮੌਸਮ ਚ ਨਾ। ਹਾਂਜੀ ਹੋਰ ਦੱਸੋ?
ਹਾਂਜੀ ਹਾਂ ਬਸ ਅਸੀਂ ਵੀ ਸੋਚ ਰਹੇ ਹਾਂ ਅਜ ਬੱਚਿਆਂ ਨੂੰ ਸ਼ੋਪਿੰਗ ਕਰਾ ਦਇਏ ਹਾਂਜੀ ਬੱਚੇ ਆਏ ਦੇ ਨੇ ਘੁੰਮਣ ਆਏ ਦੇ ਨੇ ਅੱਜ ਉਹਨਾਂ ਨੂੰ ਸ਼ੋਪ ਸ਼ੋਪਿੰਗ ਕਰਾ ਦੇਈਏ ਜਰਾ ਹੁਣ ਉਹਨਾਂ ਨੂੰ ਵੀ ਜਾਨਾ ਹੈ। ਹਾਂਜੀ
ਹਾਂਜੀ ਹਾਂ
ਅ ਹ ਬਸ ਵਧੀਆ ਸਬ, ਹੋਰ ਤੁਸੀਂ ਅਸੀਂ ਵੀ ਜਾ ਰਹੇ ਬਸ ਘੁਮਾ ਘੁਮੁ ਲਿਆਏ ਆ ਬੱਚਿਆਂ ਨੂੰ ਹਿਲ ਸਟੇਸ਼ਨ ਬਸ ਹੁਣ ਜਾ ਰਹੇ ਨੇ ਤੇ ਫਿਰ ਮੈਂ ਕੇ ਚਲੋ ਇਨਾਂ ਨੂੰ ਜੇੜਾ ਸ਼ੋਪਿੰਗ ਵਗੈਰਾ ਕਰਾ ਦਈਏ ਬੱਚੇਆਂ ਨੂੰ।
ਹਾਂਜੀ, ਹਾਂਜੀ।
ਹੋਸ। ਹੋਰ ਹੋਰ, ਹਾਂਜੀ ਹਾਂਜੀ, ਬਸ ਸੱੱਚ ਗੁਰਦੁਆਰੇ ਚ ਆ ਰਹੇ ਇੱਥੇ ਸਾਡੇ। ਗੁਰਦੁਆਰੇ ਪ੍ਰੋਗਰਾਮ ਹੈ ਨਾ ਅਸੀ ਗੁਰ ਤਰੇ ਜਾ ਰਏ ਅੱਜ।
ਅੱਛਾ ਅੱਛਾ, ਚਲੋ ਵਧੀਆ ਗੱਲ ਏ।
ਰਾਤੀ ਤੇ ਫੁੱਲਾਂ ਦੀ ਸੇਵਾ ਆਈ ਦੀ ਸੀ ਪੈਲੇ ਓ ਕੀਤੀ ਤੇ ਹੁਨ ਗੁਰਦੋਰੇ ਜਾ ਰਏ ਆ।
ਅੱਛਾ ਅੱਛਾ, ਗੁਰਦੁਆਰੇ ਚ ਪ੍ਰੋਗਰਮ ਵਗੈਰਾ ਕੀਤੇ?
ਹਾਂਜੀ ਹਾਂਜੀ, ਅੱਜ ਪ੍ਰੋਗਰਾਮ ਏ। ਸ਼੍ਰੀ ਹਰ ਰਾਯ ਜੀ ਦਾ ਗੁਰ ਦੁਆਰਾ ਹੈਗਾ ਉੱਥੇ, ਬੋਹਤ ਅੱਛਾ ਪ੍ਰੋਗਰਾਮ ਹੋ ਰੇਹਾ ਅੱਜ। ਸ਼ਾਮੀ ਨਗਰ ਕੀਰਤਨ ਏ। ਹਾਂਜੀ ਹਾਂਜੀ, ਫੇਰ ਰਾਤੀ ਫੁੱਲ ਤੋੜਦੇ ਰਏ ਸੇਵਾ ਲੱਗੇ ਰਏ ਸਾਨੂੰ ਬਾਰਾਂ ਵੱਜ ਕੇ ਹਾਂਜੀ, ਹਾਂਜੀ ਹਾਂਜੀ ਬਸ ਫੇਰ ਹੁਨ ਬਸ ਹੁਨ ਮੌਸਮ ਠੀਕ ਹੋਏ ਥੋੜਾ ਬੱਚੇ ਘੁੰਮਣ ਘਾਮਣ ਜਾਣਗੇ ਆਪਣਾ ਬਾਰੋ ਖਾ ਪੀ ਆਣਗੇ।
ਹਾਂਜ ਜੀ ਹਾਂਜੀ।
ਹੋਰ ਤੁਸੀ ਸੁਨਾਓ, ਤੁਸੀਂ ਕੀ ਕਰ ਰਹੇ ਹੋ ਅੱਜ-ਕੱਲ?
ਬਸ ਅਸੀਂ ਐਡਮਿਸ਼ਨ ਲੈ ਲਿਆ ਕੋਲੇਜ 'ਚ ਹੁਣ ਤਾਂ ਵੈਸੇ ਫ੍ਰੀ ਹਾਂ, ਐਮ ਐੱਲਨ 'ਚ
ਏਮੈਲੰਚ।
ਹਾਂਜੀ-ਹਾਂਜੀ, ਤੇ ਜੁਲਾਈ'ਚ ਕਲਾਸਾਂ ਸਟਾਰਟ ਹੋਣਗੀਆਂ, ਥਰਡ ਵੀਕ 'ਚ।
ਅੱਛਾ-ਅੱਛਾ।
ਹਾਂਜੀ।
ਚਲੋ ਅੱਛਾ ਇ ਨਾ ਪੜ੍ਹਾਈ ਅੱਛਾ-ਅੱਛਾ।
ਹਾਂਜੀ।
ਕੋਈ ਨੀ ਹੋਂਦਾ ਟਾਈਮ ਤੱਕ ਤਿਆਰੀ ਹੋ ਜਾਂਦੀ ਏ, ਥੋੜ੍ਹਾ ਬੰਦਾ ਆਪਣਾ ਬੁੱਕ ਵਗੈਰਾ ਦੇਖ ਲੈਂਦਾ ਕਿੱਥੋਂ ਮਿਲੇ ਨੇ ਕਿੱਥੋਂ ਨਈ ਮਿਲਦੀਆਂ।
ਹਾਂਜੀ, ਇ ਤਾਂ ਹੈ।
ਹੰ, ਟਾਈਮ ਮਿਲ ਜਾਂਦੈ, ਵੈਸੇ ਤਾਂ ਪੜ੍ਹਾਈ, ਮੇਨ ਪੜ੍ਹਾਈ ਤੇ ਅਗਸਤ ਵਿੱਚ ਹੀ ਸ਼ੁਰੂ ਹੁੰਦੀ ਹੈ ਕੋਲਜ ਦਿ।
ਹਾਂਜੀ-ਹਾਂਜੀ, ਇੱਕ ਮੀੱਨਾ ਤਾਂ ਏਦਾਂ ਇ ਲੱਗ ਜਾਂਦਾ ਬਸ।
ਹੰ-ਹੰ, ਤੇ ਕੋਈ ਟੈਸਟ ਵਗੈਰਾ ਹੋਇਆ ਪੈੱਲੇ ਏਮੇਲੇਨ?
ਨੀਂ ਹੱਲੇ ਤ ਰਜਿਸਟ੍ਰੇਸ਼ਨ ਈ ਹੋਇਆ, ਹਲੇ ਟੈਸਟ ਵਗੈਰਾ ਨੀ ਹੋਇਆ।
ਹੋਏਗਾ ਟੈਸਟ ਇਹਦੇ 'ਚ ਹੁੰਦਾ ਏ?
ਹਾਂਜੀ ਕਹਿ ਰਹੇ ਸੀ ਓ, ਲਿਸਟ ਨਿਕਲਣੀ ਹੈ ਤੇ ਮੈਰਿਟ ਲਿਸਟ ਚ, ਨਾਮ ਓ ਤੇ ਆਏਗਾ। ਫਿਰ ਦੇਖਾਂਗੇ। ਹੂਂ ਉਹ ਤੋਂ ਬਾਅਦ ਹੋਏਗਾ ਸ਼ਾਇਦ ਪੈਸ ਵਗੈਰਾ ਕੋਈ
ਅੱਛਾ-ਅੱਛਾ ਆਹਾਂ ਸਹੀ ਹੈ ਨਾ ਪੜ੍ਹਾਈ ਵੀ ਤਾਂ ਕਰਨੀ ਜ਼ਰੂਰੀ ਹੈ ਨਾ ਪੜ੍ਹਾਈ ਤੇ ਬਹੁਤ ਜ਼ਰੂਰੀ ਹੈ ਜੀਵਨ ਚ ਇੰਨਾ ਪੈਸਾ ਜ਼ਰੂਰੀ ਨਹੀਂ ਜਿੰਨੀ ਪੜ੍ਹਾਈ ਜ਼ਰੂਰੀ ਹੈ
ਸਹੀ ਗੱਲ ਹੈ ਬਿਲਕੁਲ
ਪੜਾਈ ਐਸੀ ਚੀਜ਼ ਹੈ ਕਿ ਤੁਹਾਡੇ ਕੋਲੋ ਕੋਈ ਖੋ ਨਹੀਂ ਸਕਦਾ ਕੋਈ ਚੁਰਾ ਨਹੀਂ ਸਕਦਾ
ਨਾ ਨਾ
ਔਰ ਜਿੰਹਨ੍ਹਾਂ ਨੂੰ ਖਰਚੋਗੇ ਉਹਨਾ ਹੀ ਵਧੇਗਾ ਤੁਹਾਡਾ ਗਿਆਨ
ਹਾਂਜੀ ਉਹ ਤੇ ਹੈ ਸਹੀ ਗੱਲ ਏ
ਹਾਂਜੀ ਕਿਉਂਕਿ ਇਹ ਚੀਜ਼ ਜੋ ਤੁਸੀਂ ਪੜ੍ਹ ਲਿਆ ਨਾ ਓ ਤੁਹਾਡੇ ਕੋਲੋਂ ਕੋਈ ਖੋ ਨੀ ਸਕਦਾ